ਜੀ
ਠੀਕ ਹੈ
ਹਾਂਜੀ ਹੋਰ ਕਿਵੇਂ ਹੋ?
ਵਧੀਆ! ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹਾਂਜੀ ਹਾਂਜੀ ਵਧੀਆ ਵਧੀਆ ਆਪਣੇ ਹੋਰ ਘਰੇ ਸਭ ਠੀਕ ਹੈ?
ਹਾਂਜੀ ਤੇ ਸਬ ਠੀਕ ਠਾਕ ਆ ਠੀਕ ਹੈ ਸਭ।
ਹਾਂਜੀ ਹਾਂਜੀ ਵਧੀਆ ਜੀ! ਹੋਰ ਬਾਲ ਬੱਚੇਗ ਠੀਕ ਹੈ?
ਹਾਂਜੀ ਬਾਲ ਬੱਚੇ ਵੀ ਠੀਕ ਹੈ ਬਸ ਬੈਠੇ ਹੋਣੇ ਕਹਦੇ ਕੋ ਹਾਂ ਕੋਠੇ ਤੇ ਚਲੇ ਜਾਂਦੇ ਬੱਚੇ ਕਿੱਥੇ ਬਹਿੰਦੇ ਘਰ ਕਦੇ ਇਧਰ ਕਦੇ ਉਧਰ। ਉਹਨਾਂ ਦਾ ਬਿਠਾਉਣਾ ਪੈਂਦਾ ਫੋਨ ਦੋ ਟੀ ਵੀ ਲਗਾਕੇ ਦੋ ਤਾਂ ਬਹਿੰਦੇ ੇ
ਹਾਂਜੀ ਹਾਂਜੀ ਨਹੀਂ ਬਹਿੰਦੇ ਗੇ ਛੁ ਛੁੱਟੀਆਂ ਨਾ ਛੁੱਟੀਆਂ ਦਾ ਕਰਕੇ ਹੁਣ ਬਾਕੀ ਸਾਰੇ ਬੱਚੇ ਇਕੱਠੇ ਹੋ ਜਾਂਦੇ ਹੈਗੇ।
ਹਾਂ ਬਲਕਿ ਉਹਨਾਂ ਦੀ ਭੂਆ ਵੀ ਆਈ ਹੋਈ ਸੀਗੀ ਹਾਂ ਹੁਣ ਅੱਜ ਹੋ ਗਏ ਆ। ਆਹੋ ਹੁਣ ਇਕੱਲੇ ਹੋਵੇ ਕੁਛ ਮਨ ਨੀ ਲੱਗਦਾ ਪਿਆ ਇਹਨਾਂ ਦਾ।
ਹਾਂ ਹਾਂ ਹਾਂ ਗੱਲ ਤਾਂ ਉਹੀ ਹੋ ਜਾਂਦੀ ਹੈ ਨਾ ਵੀ ਵੀ ਸਾਰੇ ਬੱਚੇ ਇਕੱਠੇ ਹੁੰਦੇ ਹੈਗੇ।
ਹਾਂ ਕਦੇ ਉੱਪਰ ਜਾ ਕੋਠੇ ਤੇ ਜਾ, ਅੰਦਰ ਜਾ ਬਾਹਰ ਜਾ, ਇੱਕ ਕਮਰੇ ਚ ਦੂਜੇ ਕਮਰੇ ਚ। ਅ ਸ਼ਰਾਰਤਾਂ ਕਰਦੇ ਰਹਿੰਦੇ ਆ ਚਲੇ ਗਏ। ਅਜ ਕੱਲ੍ਹ ਬੱਚੇ ਦੋ ਹੀ ਬੇਟਰ ਆ ਸਾਂਭਣੇ ਮੁਸ਼ਕਿਲ ਹੈ ਦੋ ਬੱਚੇ।
ਹਮ ਹਮ ਇੱਕ ਬੱਚਾ ਹੀ ਇੱਕ ਬੱਚਾ ਘਰ ਉਹ ਉਹ ਵੀ ਉਹ ਕਰਦਾ ਹੁੰਦਾ ਵੀ ਹਾਂ ਅੱਜ ਕੱਲ ਇਹ ਹਿਸਾਬ ਦੇ ਨਾ ਕੰਪਿਊਟਰ ਹੈ ਇੱਕ ਹਿਸਾਬ ਦੇ ਬੱਚੇ। ਅੱਜ ਕੱਲ੍ਹ ਦੇ।
ਹਾਂ ਹਾਂ ਨਾ ਇੱਕ ਵਜੇ ਨਾ ਕਰਾ ਦਿੰਦਾ।
ਹਾਂ ਪਹਿਲਾਂ ਅ ਹੁੰਦੇ ਸੀਗੇ ਪਹਿਲਾਂ ਕਹਿੰਦੇ ਸੀਗੇ ਲੇਡੀਜ਼। ਦੇਣੇ ਨੇ ਬੱਚੇ ਪਾਲ ਲੈਂਦੀ ਸੀਗੀ ਪੰਜ ਪੰਜ ਛੇ ਛੇ ਬੱਚੇ। ਮੈਂ ਕਹਿੰਨੀ ਆ ਅੱਜ ਦੇ ਜਮਾਨੇ ਦੇ ਵਿੱਚ ਉਹ ਇੱਕ। ਇੱਕ ਇੱਕ ਰੱਖ ਕੇ ਦੇਖ ਲੈਣਾ ਤੇ ਉਹੀ ਬਸ ਕਹਿੰਦੇ ਆ ਨਾ ਪੈਰੀ ਹੱਥ ਲਵਾ ਦੇਣਗੇ।
ਹਾਂ ਇੱਕ ਹੀ ਤੋਬਾਂ ਕਰਵਾ ਦਿੰਦੇ।
ਬਹੁਤ ਅੱਜ ਕੱਲ੍ਹ ਦੇ ਬੱਚੇ ਬਹੁਤ ਜਿਆਦਾ ਖ਼ਰਾਬ ਹੋਏ ਹੈ। ਗੱਲ ਹੀ ਨਹੀਂ ਸੁਣਦੇ ਗੇ ਕੋਈ ਦਸ ਭਲਾ ਦੀ ਸੌ ਰੁਪਏ ਦੀ। ਸੌ ਰੁਪਏ ਦੀ ਚੀਜ਼ ਆਪਾਂ ਲਿਆ ਕੇ ਦੇ ਦਾਂਗੇ ਹਨ ਨਾ ਵੀ ਹਾਂ ਬੱਚੇ ਨੂੰ ਕਵਾਂਗੇ ਇੱਥੇ ਬੈਠ ਬੈਠਾ ਰਹੀ। ਨਹੀਂ ਬਹਿੰਦਾ ਚਾਹੇ ਉਹਦੇ ਅੱਗੇ ਹਜ਼ਾਰ ਰੁਪਏ ਦੀ ਚੀਜ਼ ਲਿਆ ਕੇ ਰੱਖ ਦੇਦੋ।
ਨਾ ਨਾ ਉਹਨਾ ਨੂੰ ਨੀ ਅਜੇ ਸਾਾਨੂੰ ਤਾਂ ਜਿੰਨੇ ਮਰਜ਼ੀ ਖਿਲਾ਼ ਪਿਲਾ ਦੋ। ਜੇ ਤੁਸੀਂ ਇੱਕ ਚੀਜ਼ ਨੀ ਖਵਾਈ ਨਾ ਜੇ ਹਜ਼ਾਰ ਰੁਪਏ ਲਗਾ ਦੋਗੇ। ਦਸ ਰੁਪਏ ਦੀ ਕੋਈ ਚੀਜ਼ ਨੀ ਖਵਾਈ ਉਹ ਦਸ ਰੋਂਂਦੇ ਰਹਿਣਗੇ ਉਹ ਨੀ ਕਰਵਾਇਆ ਤੁਸੀਂ ਉਹ ਉਹ ਨੀ ਖਿਲਾਈ ਬਸ ਬਾਕੀ ਤਾਂ ਸਭ ਕੁਛ ਪੜ ਲਵੋ।
ਹਾਂ ਨੂੰ ਗਿਣਦੇ ਰਹਿਣਗੇ ਐ ਨੀ ਪਤਾ ਵੀ ਤੁਹਾਡੇ ਤੇ ਦਿਨ ਇਨੇ ਪਏ ਆਪਾਂ ਨੂੰ ਹੁਣ ਜਿਵੇਂ, ਆਪਣਾ ਟਾਈਮ ਸੀਗਾ ਸਾਹ ਉਸ ਟਾਈਮ ਤਾਂ ਨਾ ਸਾਨੂੰ ਇੱਕ ਰੁਪਆ ਵੀ ਨੀ ਦਿੰਦੇ ਸੀਗੇ।
ਹਾਂ ਅਸੀ ਅਸੀਂ ਤਾਂ ਇੱਕਤਾ ਇੱਕ ਰੁਪਆ ਲ਼ੇ ਕੇ ਜਾਂਦੇ ਸੀ ਅੱਜਕਲ ਬੱਚੇਇੱਕ ਰੁਪਏ ਲੈਂਦਾ ਕਿੱਧਰ ਆ
ਅੱਜ ਕੱਲ੍ਹ ਤਾਂ ਗਲੀ ਦੇ ਵਿੱਚ ਵੀ ਇੱਕ ਰੁਪਇਆ ਪਿਆ ਹੋਊਗਾ ਨਾ ਜਵਾਕ ਚੱਕਦੇ ਹੀ ਨਹੀਂ।
ਸਾਡੇ ਤਾਂ ਘਰ ਵੀ ਕੀ ਜਾਂਦੇ ਇਹ ਤੂੰ ਇੱਕ ਰੁਪਇਆ ਹੈ ਇਸ ਕਰਕੇ ਕੁੱਛ ਨੀ ਆਉਂਦਾ ਇਸ ਕੁਛ ਆਉਣਾ ਹੀ ਨੀ ਹੈ
ਹਮ -ਹਮ ਉਹੀ ਹੈਗਾ ਅੱਜ ਕੱਲ੍ਹ ਹੁਣ ਨੋਰਮਲ ਬੱਚੇ ਦਾ ਹੈਗਾ ਪੰਜਾਹ ਰੁਪਏ ਤੋਂ ਘੱਟ ਜਿਆਦਾ ਹੀ ਆ ਖਰਚਾ ਘੱਟ ਤਾਂ ਹੈ ਹੀ ਨਹੀਂ ਪੰਜਾਹ ਰੁਪਏ ਦੀ ਮਾਮੂਲੀ ਦੀ ਚੀਜ਼ ਹੈਗੀ ਇੱਕ ਬੱਚੇ ਲਈ ਡੇਲੀ ਦਾ ਡੇਲੀ ਦਾ ਖਰਚਾ ਉਹਦਾ ਹੈ।
ਹਾਂ।
ਪਹਿਲਾਂ ਤਾਂ ਪਹਿਲਾਂ ਮਾਂ ਬਾਪ ਆਪਾਂ ਨੂੰ ਇੱਕ ਰੁਪਇਆ ਕਿੰਨੇ ਦਿਨਾਂ ਬਾਅਦ ਮਿਲਦਾ ਸੀ। ਏਕ ਰੁਪਆ ਪਹਿਲਾਂ ਤਾਂ ਉਹਨੂੰ ਰੱਖੀ ਰੱਖਦੇ ਸੀਗੇ ਕਿੰਨੇ
ਜੇ ਤੇ ਦੋ ਰੁਪਏ ਮਿਲ ਜਾਨ ਤੇ ਇਤਨੀ ਖੁਸ਼ੀ ਹਾਏ ਆਜ ਹਮੇਂ ਦੋ ਰੁਪਏ ਮਿਲੇ ਹੈ, ਦੋ ਰੁਪਏ ਮਿਲੇ ਹੈ। ਦੋ ਰੁਪਏ ਦੀ ਇੰਨੀ
ਓ, ਓ ਵੀ, ਓ ਵੀ ਨਾ, ਓਨੂੰ ਜੀਅ ਨੀ ਕਰਦਾ ਸੀ ਲਗਾਉਣ ਨੂੰ ਵੀ ਹਾਂ ਏਦੀ ਚੀਜ਼ ਲੈ ਲਈਏ। ਪਹਿਲਾਂ ਤਾਂ ਓਨੂੰ ਕੁਛ ਦਿਨ ਰੱਖਦੇ ਸੀਗੇ ਕੋਲ ਸਾਂਭ ਸਾਂਭ ਕੇ। ਫੇਰ ਓਦੀ ਹੌਲੀ-ਹੌਲੀ ਕੋਈ ਚੀਜ਼ ਲੈ ਕੇ ਆਉਂਦੇ ਤਾਂ ਚੀਜ਼ ਨੂੰ ਵੀ ਐਂ ਨਾ ਉਂਗਲ ਨਾਲ ਲਾ ਲਾ ਕੇ ਸੀ ਵੀ ਖਤਮ ਨਾ ਹੋ ਜੇ।
ਹਾਂ ਉਸਨੂੰ ਵੀ ਸੰਭਾਲ ਕੇ ਰੱਖਦੇ ਸੀ। ਬੜੀ ਖੁਸ਼ੀ ਹਾਏ ਦੋ ਰੁਪਏ ਮਿਲ ਗੇ, ਫਰੈਂਡ ਨੂੰ, ਸਭ ਨੂੰ ਖਾਨਾ, ਅੱਜ-ਕੱਲ ਦਾ ਬੱਚੇ ਦੇਖਣਾ ਨੀ, ਰੱਖਣਾ ਤਾਂ ਕੀ ਦੇਖ ਕੇ ਨੀ ਰਾਜੀ ਹੱਥ ਵਿੱਚ ਨੀ ਲੈਂਦੇ।
ਪੰਜਾਹ ਰੁਪਏ ਦੀ ਚੀਜ਼ ਆ ਨਾ ਮਿੰਟ ਚ ਖਾ ਕੇ ਆਖਣਗੇ ਲਿਆਓ ਹੋਰ ਦੇ ਦੋ। ਸੁਨਦੇ ਈ ਨਈ ਅੱਜ-ਕੱਲ੍ਹ ਦੇ ਬੱਚੇ, ਬਿਲਕੁਲ ਹੀ ਬੋਤ ਹੀ ਜਾਦਾ ਹੈਗਾ ਇੱਕ ਮਹਿੰਗਿਆਈ ਐੰਨੀ ਹੈਗੀ ਮਹਿੰਗਿਆਈ ਦੇ ਵਿੱਚ ਕੁਛ ਬਨਦਾ ਕੁਛ ਨੀ ਗਾ ਕਿਉਂਕਿ ਖਰਚੇ ਏਨੇ ਵੱਧ ਗੇ ਹੈਗੇ ਅੱਜ-ਕੱਲ।
ਹੂੰ, ਸਾਡੇ ਤਾਂ ਹੁਨ ਇੱਕ, ਇੱਕ-ਦੋ ਰੁਪਏ ਦੀ ਕਈ ਚੀਜ਼ਾਂ ਆਂਦੀਆਂ ਸੀ, ਹੁਨ ਤਾਂ ਦਸ ਰੁਪਏ ਦੀ ਵੀ ਨੀ ਆਂਦੀ।
ਹਾਂਜੀ, ਪਹਿਲਾਂ ਰੁਪਏ ਦੀਆਂ ਕਿੰਨੀਆਂ ਟੋਫੀਆਂ ਆ ਜਾਂਦੀਆਂ ਸੀ ਹੁਨ ਦਿੰਦੇ ਹੀ ਨੀ ਸਤ
ਰੁਪਏ ਦਾ ਹੁਨ ਤਾਂ ਦਸ ਰੁਪਏ ਦਾ ਇੱਕ ਹੀ ਸਮੋਸਾ ਆਂਦਾ ਐ।
ਹਾਂਜੀ, ਦਸ ਰੁਪਏ ਦਾ, ਪੰਦਰਾਂ ਰੁਪਏ ਦਾ ਕਰ ਦਿੱਤਾ, ਓਨਾਂ ਨੇ ਵੀਹ ਰੁਪਏ
ਹਾਂ ਹੁਨ ਪੰਦਰਾਂ, ਕਿਤੇ ਬਾਰਾਂ, ਵੀਹ ਐ ਕਿਤੇ ਦਸ ਵੀ ਐ, ਪੰਦਰਾਂ ਵੀ ਐ, ਮਤਲਬ ਮਹਿੰਗਾਈ
ਹਾਂ, ਮੰਗਿਆਈ ਐਨੀ, ਐੰਨੀ ਜਿਆਦਾ ਵੱਧ ਗਈ ਨਾ, ਇੰਨੀ ਪੁੱਛੋ ਹੀ ਨਾ ਹੈਗਾ। ਕਿਉਂਕਿ ਹੁਨ ਅੱਜ-ਕੱਲ ਸਾਰੇ ਲੋਕਾਂ ਦਾ ਨਾ, ਘਰ ਦੇ ਵਿੱਚ, ਘਰ ਦੇ ਵਿੱਚ ਜੇ ਚਾਰ ਮੈਂਬਰ ਆ ਨਾ, ਚਾਰੇ ਮੈਂਬਰ ਕੰਮ ਕਰਨਗੇ ਨਾ, ਫੇਰ ਘਰ ਦਾ ਜਾ ਕੇ ਕੱਲਾ ਗੁਜਾਰਾ ਹੁੰਦਾ। ਬੱਚਤ ਤਾਂ ਹੁੰਦੀ ਨੀ, ਬੱਚਤ ਤਾਂ ਕਹਿਣੀ ਦੂਰ ਹੈ ਬਸ ਵੀ ਹਾਂ ਘਰ ਦਾ ਖਰਚਾ ਹੀ ਨਿਕਲੀ ਜਾਂਦਾ ਹੈਗਾ, ਜੇ ਆਪਾਂ ਕਹਿ ਦਈਏ ਨਾ ਵੀ ਆਪਾਂ ਕੱਲੇ ਬੰਦੇ ਦੇ, ਇੱਕ ਬੰਦੇ ਦੇ ਉੱਤੇ ਹੀ ਛੱਡ ਦੀਏ ਵੀ ਸਾਰਾ ਘਰ ਖਰਚਾ ਸਾਰੇ ਪਰਿਵਾਰ ਦਾ ਝੱਲਨਾ ਉਹ ਨੀ ਹੋ ਸਕਦਾ। ਬਿਲਕੁਲ ਹੀ ਨੀ ਹੋ ਸਕਦਾ ਹੈਗਾ।
ਹਾਂ, ਇੱਕ ਬੰਦਾ ਕਮਾ ਰਿਹਾ, ਚਾਰ ਖਾਣ ਵਾਲੇ ਆ ਤਾਂ ਨੀ ਹੋ ਹੀ ਨੀ ਸਕਦਾ ਮਹਿੰਗਾਈ ਦੇਖ ਲੋ ਇਤਨੀ ਹੈ ਹੋਰ ਚੀਜ਼ ਮਹਿੰਗੀ।
ਘੱਟ ਤਾਂ ਸਬਜ਼ੀ ਨੀ ਬਨਦੀ।
ਹਾਂ ਸਬਜ਼, ਸਬਜ਼ੀ ਨੀ ਆਉਂਦੀ, ਸਿਲੰਡਰ ਵੀ ਦੇਖੋ ਕਿੰਨਾ ਮਹਿੰਗਾ ਹੋ ਗਿਆ।
ਹਾਂਜੀ, ਸਿਲੰਡਰ ਦੇਖੋ ਕਿੰਨਾ ਮਹਿੰਗਾ ਹੈਗਾ ਅੱਜ-ਕੱਲ।
ਹਾਂ ਵਿੱਚ ਦੀ ਸਿਲੰਡਰ ਨਾਲ ਕਿਦਨਾ ਸ਼ੋਰਟੇਜ ਹੋਗੀ ਸੀਗੀ।
ਹੂੰ, -ਹੂੰ, ਕਿੰਨੀ ਕ ਮਿਲਨਾ ਈ ਔਖਾ ਹੋਇਆ ਪਿਆ ਸੀ ਸਿਲੰਡਰ, ਚੱਲ ਮਹਿੰਗਾ ਹੁਨ ਤਾਂ ਹੋਰ ਵੀ ਵਧਾ ਦਿੱਤਾ ਓਨਾਂ ਨੇ ਸਿਲੰਡਰ ਬੋਤ ਜਾਦਾ ਵਧਾ ਦਿੱਤਾ।
ਹਾਂ ਲੈਨਾ ਲੱਗ ਜਾਂਦੀਆਂ ਸੀ ਕਿ ਸਿਲੰਡਰ ਮਿਲਨਾ ਅੱਜ। ਲੰਡਰ ਸਿਲੰਡਰ, ਸਿਲੰਡਰ ਹੁਨ ਥੋੜਾ ਚਲੋ ਘੱਟ ਹੋ ਗਿਆ ਪਰ ਮਹਿੰਗਾ ਤਾਂ ਹੋਆ ਹੀ ਹੈ ਪਹਿਲਾਂ ਨਾਲੋਂ।
ਮਹਿੰਗਾ ਹੋ ਗਿਆ ਨਾ, ਪਹਿਲਾਂ ਓਈ ਚੱਲ ਮ ਮਹਿੰਗਾ ਸੀਗਾ ਪਰ ਓ ਮਿਲਦਾ ਬੋਤ ਔਖਾ ਸੀ, ਯਾ ਫੇਰ ਲੋਕਾਂ ਨੇ ਗਾ ਕੀ ਕੀਤਾ ਹੈਗਾ ਬਾ ਬਿਜਲੀ ਤੇ ਹੈਗਾ ਚੱਲਨ ਵਾਲੇ ਓ ਲਿਆਂਦੇਗਾ ਸਾਰੇਆਂ ਹੁਨ ਹਰ ਇੱਕ ਦੇ ਘਰ ਦੇ ਵਿੱਚ ਸਿਸਟਮ ਐ।
ਹਾਂ, ਹੁਨ ਓ ਵੀ ਲਿਆਏ ਜੱਦ ਸਿਲੰਡਰਾਂ ਦੀ ਘਾਟ ਹੋ ਗਈ ਸੀ ਨਾ ਤਾਂ ਉਹ ਸ਼ੁਰੂ ਕਰਦੇ ਸੀ। ।
ਹਾਂ। ਓਈ ਹੈਗਾ ਫਿਰ ਉਦਾ ਹੁਨ ਜਾਦਾ ਮਹਿੰਗਾ ਕਰਕੇਗਾ ਵੀ ਸਾਰਾ ਕੁਛ ਹੁਨ ਕਿੱਧਰ ਜਾਈਏਗਾ, ਹੁਨ ਜੇੜਾ ਗਰੀਬ ਬੰਦਾ ਤਾ ਓ ਕਿਤੇ ਨੀ ਜਾ ਸਕਦਾ ਵਾ ਹਨਾ।
ਹਾਂ ਜਿਨੇ ਨਾਲ ਕਮਾਣਾ ਐ, ਨਾਲੋਂ ਨਾਲ ਖਾਣਾ ਐ, ਸਵੇਰੇ ਕਮਾ ਕੇ ਲਿਆਇਆ ਸ਼ਾਮੀ
ਹਾਂਜੀ, ਓਈ ਹੈ ਵੀ ਸਾਰਾ ਦਿਨ ਕੰਮ ਕਰਦਾ ਹੈਗਾ ਬੰਦਾ ਹੈਗਾ ਸਾਰਾ ਦਿਨ ਥੱਕ ਜਾਂਦਾ ਹੈਗਾ। ਸ਼ਾਮ ਨੂੰ ਓਈ ਤਿੰਨ ਸੌ ਰੁਪਇਆ ਦਿੰਦੇ ਹੈਗੇ, ਦਿਹਾੜੀ ਸਾਢੇ ਤਿੰਨ ਸੌ ਮੰਨ ਕੇ ਚਲੋ ਚਾਰ ਸੌ, ਚਾਰ ਸੇ ਦੇ ਵਿੱਚ ਬਸ ਕੁਛ ਨੀ ਬਣਦਾ ਹੈਗਾ। ਓ ਡੇਲੀ ਦਾ ਖਰਚਾ ਈ ਨਿਕਲ ਜਾਂਦਾ ਹੈਗਾ।
ਹਾਂ ਡੇਲੀ ਦੇ, ਹਾਂ ਕੋਈ ਉਹ ਨਹੀਂ ਐ।
ਹਮ ਅੱਜ-ਕੱਲ ਹੁਣ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ। ਸਿਲੰਡਰ ਦੇਖ ਲਓ ਉਹ ਮਹਿੰਗਾ, ਲੱਕੜੀ ਹੁਣ ਹੁੰਦੀ ਨੀ ਗੀ ਕਿਉਂਕਿ ਨਰਮੇ ਨਹੀਂ ਹੁੰਦੇ ਹੇਗੇ। ਨਰਮਿਆਂ ਕਰਕੇ ਗਲਤ ਲੱਕੜੀ ਨੀ ਹੁੰਦੀਗੀ, ਨਰਮੇ ਤਾਂ ਅੱਜ ਕਲ ਹੁੰਦੇ ਨੀ ਛੋਟੇ ਛੋਟੇ ਰਹਿ ਜਾਂਦੇ ਉਹ ਦੇ ਕਰਕੇ ਲੱਕੜੀ ਨੀ ਬਣਦੀ ਪੂਰੀ, ਗ਼ਰੀਬ ਲਈ ਤਾਂ ਬਸ ਉਹੀ ਹੁੰਦਾ ਵੀ ਹਾਂ ਚਲੋ ਨਰਮਾ ਫਸਲਾਂ ਵੀ ਨੀ ਹੁੰਦੀਆਂ ਪਈਆਂ, ਅੱਜ-ਕੱਲ ਹੁਣ ਨਰਮਾ ਹੋਵੇ ਤਾਂ ਲੱਕੜੀ ਹੋਵੇਗਾ। ਅੱਜ-ਕੱਲ੍ਹ ਛੋਟੇ ਛੋਟੇ ਕਦ ਹੁੰਦੇ ਹੈਗੇ ਪਹਿਲ ਹੀ ਭੁੰਡੀ ਪੈਣ ਲੱਗ ਜਾਂਦੀ ਐ, ਉਹ ਖਾ ਜਾਂਦੀ, ਪਹਿਲਾਂ ਹੀ ਨਰਮੈ ਨੂੰਗਾ। ਗਰੀਬ ਗਰੀਬ, ਗਰੀਬ ਬੰਦਾ ਦੀਦੀ ਸਾਰਿਆਂ ਦੇ ਵਿੱਚ ਮਾਰਿਆ ਜਾਂਦਾ ਐ ਅੱਗੇ ਜਿਹੜਾ ਅਮੀਰ ਆ, ਉਹ ਤੇ ਚੱਲ ਫੇਰ ਵੀ ਅਗਲਾ ਵੀ ਲੈ ਦੇ ਕੇ ਕਰਕੇ ਖਾ ਲੈਂਦਾ ਹੈਗਾ। ਹੁਣ ਗ਼ਰੀਬ ਆ ਵਿਚਾਰਾ ਉਹ ਕੀ ਕਰੇਗਾ??
ਉਹੀ ਐ ਜਿਹਨੇ ਕਮਾ ਕੇ ਖਾਣਾ ਵਿਚਾਰੇ ਨੇ ਉਸਦੋਂ
ਹਾਂਜੀ, ਬੋਤ-ਬੋਤ-ਬੋਤ ਔਖਾ ਹੈਗਾ ਤੇ ਸਿਉਣਾ ਦੇਖੋ ਗਾਜ ਪਲਗਾ, ਕਿੰਨਾ ਮਹਿੰਗਾ
ਹਾਂ, ਇਹ ਵੀ
ਸੋਓਣਾ ਕਿੰਨਾ ਮਹਿੰਗਾ ਕਰ ਦਿੱਤਾ ਗਾ ਉਹਨਾਂ ਨੇ ਗ ਉਹ ਦੇਖੋਗਾ ਹੁਣ ਗ਼ਰੀਬ ਤਾਂ ਇੱਕ ਤੋਲਾ ਪਾਉਣਾ ਬਹੁਤ ਔਖਾ ਐ।
ਕਿੱਧਰ ਆ ਕੋ ਖਰੀਦਣਾ ਹੀ ਮੁਸ਼ਕਿਲ ਹੋਗਾ ਬੰਦਾ ਛੋੜੋ ਪੜੇਗਾ ਨਾ
ਹਾਂਜੀ, ਇੱਕ ਤੋਲਾ ਬਣਾਣਾ ਔਖਾ ਗਰੀਬ ਲਈ ਹੀਗਾ ਹੁਣ ਕਿਉਂਕਿ ਡੇਢ ਲੱਖ ਨਾ ਡੇਢ ਲੱਖ ਤੱਕ ਪਹੁੰਚੇ ਹੋਏ ਆ। ਤੇ ਡੇਢ ਲੱਖ ਹੁਣ ਜਿਹੜਾ ਗਰੀਬ ਵਿਚਾਰਾ ਡੇਲੀ ਦਾ ਕਮਾ ਕੇ, ਡੇਲੀ ਖਾਂਦਾ। ਉਹ ਕਿੱਥੋਂ ਪਾਲੂਗਾ?
ਹਾਂ ਜਿਹੜਾ ਪੂਰੇ ਉਸ ਚਾਰ ਤੇਨ ਚਾਰ ਕਮਾਉਦਾ ਹੋਇਆ। ਪੰਦਰਾਂ ਹਜ਼ਾਰ ਮਹੀਨੇ ਦਾ ਕਮਾਦਾ ਹੋਇਆ, ਉਸ ਕਿੱਧਰੋਂ ਪਾਏਗਾ ਸੋਣਾ।
ਉਹਨਾਂ ਨੂੰ ਤਾਂ ਚਾਂਦੀ ਵੀ ਬਣਾਉਣੀ ਔਖੀ ਏ ਕਿਉਂਕਿ ਚਾਂਦੀ ਵੀ ਮਹਿੰਗੀ ਐ।
ਹਾਂ, ‌ ਚਾਂਦੀ ਵੀ ਮਹਿੰਗੀ ਹੋ ਗਈ। ਸੋਨਾ ਤਾਂ ਦੇਖੋ ਚ ਚਾਂਦੀ ਵੀ ਮਹਿੰਗੀ ਹੋਈ ਹੋਈ ਆ।
ਹਾਂਜੀ, ਸੋਨੇ ਦਾ ਤਾਂ ਰੇਟ ਵਧਿਆ-ਵਧਿਆ ਹੈਗਾ, ਚਾਂਦੀ ਦਾ ਵੀ ਰੇਟ ਵਧਾ ਦਿੱਤਾ ਇਹਨਾਂ ਹੈਗਾ। ਹੁਣ ਲੋਕ ਬਸ ਇੰਨਾ ਵੀ ਆਰਟੀਫਿਸ਼ਲ ਪਾ ਕੇ ਵੀ ਸਾਰਾ ਗੁਜ਼ਾਰਾ ਕਰੀ ਜਾਂਦੇ ਕਿਉਂਕਿ ਐ ਸੋਨਾ ਪਾਉਣ ਦਾ ਟਾਈਮ ਨਹੀਂ ਰਿਹਾ ਹੈਗਾ, ਜੇ ਪਾ ਵੀ ਲੈਂਦੇ ਆ ਤਾਂ ਮੌਤ ਦਾ ਘਰ ਬਣ ਗਿਆ।
ਅੱਜ-ਕੱਲ੍ਹ ਪਾਦਾ ਉਹ ਟਾਈਮ ਵੀ ਨੀ ਹੈਗਾ ਜੀ। ਤੇ ਨਾ ਕੋਈ ਪਾ ਕੇ ਚਲੇ ਜਾਉ, ਉਹ ਵੀ ਡਰ ਲੱਗਦਾ।
ਚੋਰ ਵਗੈਰਾ ਆ ਗਿਆ ਹੈਗਾ।
ਹਾਂ ਉਹ ਖਿੱਚ ਕੇ ਲੈ ਜੇ, ਘਰੋਂ ਬਾਹਰ ਨਿਕਲਣਾ ਵੀ ਔਖਾ ਐ। ਪਾ ਕੇ ਵੀ, ਨਾ ਤਾਂ ਲੈ ਸਕਦੇ ਆ ਨਾ ਜਿਹੜਾ ਜਿੱਤਾ ਹੋਇਆ ਉਹ ਪਾ ਵੀ ਨਹੀਂ ਸਕਦੇ।
ਹਾਂਜੀ ਬਸ ਉਹਨੂੰ ਇੱਕ ਸਾਂਭ ਕੇ ਭਲਾ ਦੀ ਰੱਖ ਲਓ ਆਪ ਤਾਂ ਨਹੀਂ ਸਕਦੇ ਆਪਾਂ ਉਹਨੂੰ।
ਹਾਂ ਪਾ ਸਕਦੇ ਹੀ ਨੀ ਹੈਗੇ।
ਤਾਂ ਹੈਗਾ ਨਾ ਤੇ ਉਹ ਆਪਾਂ ਪਾ ਨਹੀਂ ਸਕਦੇ, ਆਪਾਂ ਉਹਨੂੰ ਰੱਖ ਸਕਦੇ ਹੈਗੇ।
ਹਾਂ ਬਸ ਭਾਲ ਕੇ
ਹਾਂ ਸੰਭਾਲ ਕੇ ਰੱਖੀ ਰੱਖੋਗਾ ਅਲਮਾਰੀਆਂ ਚ ਵੀ ਤਾਂ ਅੱਜ-ਕੱਲ ਰੱਖਣਾ ਬਹੁਤ ਔਖਾ ਵੀ ਐਵੇਂ ਡ ਲੱਗਦਾ ਰਹਿੰਦਾ ਵੀ ਹਾਂ ਕੋਈ ਚੋਰੀ, ਅੱਜ-ਕੱਲ ਚੋਰੀ ਬੋਤ ਹੁੰਦੀ ਹੈਗੀ ਨਸ਼ੇ
ਚੋ ਹਾਂ ਬੇਰੁਜ਼ਗਾਰੀ ਵੱਧ ਗਈ ਨਾ ਮੇਨ ਬੇਰੁਜ਼ਗਾਰੀ ਹੋ ਗਈ ਐ ਤਾਂ ਲੋਕੀ ਨੇ ਨਸ਼ਾ ਤੇ ਬੱਚੇ ਕਰਨ ਵਾਲੇ ਚੋਰੀਆਂ ਹੋ ਗਈ, ਇਸ ਕਰਕੇ ਸਾਰਾ ਵਧੀਆ
ਹਾਂ ਬੋਤ ਜ਼ਿਆਦਾ ਸਿਸਟਮ ਵੱਧ ਗਿਆ ਹੈਗਾ ਇਹ ਵਾਲਾ ਉਹੀ ਆ ਹੁਣ ਵਿਚਾਰੇ ਗਰੀਬ ਜਨ ਜਿਹੜੀ ਗਰੀਬ ਜਨਤਾ ਨਾ ਉਹ ਮਰੀ ਜਾਂਦੀ ਹੈ ਵਿਚਾਲੇ
ਹਾਂ ਗ਼ਰੀਬ ਜਨਤਾ ਮਾਰੀ ਜਾਂਦੀ ਐ। ਇਸ ਵਿੱਚ ਅਮੀਰਾਂ ਦਾ ਤਾਂ ਕੁੱਛ ਜਾਂਦਾ ਨੀ ਏ, ਗ਼ਰੀਬਾਂ ਦਾ ਕੁੱਛ ਰਹਿੰਦਾ ਨੀ ਏ।
ਹਾਂਜੀ, ਹੁਣ ਇੰਨੀ ਗਰਮੀ ਦੇ ਵਿੱਚ ਗ਼ਰੀਬ ਕੰਮ ਜਿਹੜਾ ਕਮਾਉਂਦਾ ਹੈਗਾ, ਉਹਦੇ ਉੱਤੇ ਹੀ ਲੱਗ ਜਾਂਦਾ ਐ।
ਹਾ।
ਇੰਨੀ ਗਰਮੀ ਦੇ ਵਿੱਚ, ਹੈਗਾ ਅਗਲਾ ਉਹੀ ਬਿਮਾਰ ਹੋ ਜਾਵੇਗਾ।
ਹਾਂ, ਘਰ ਬਾਹਰ ਜਾ ਮਹ ਚੱਲਦੀ ਪਈ ਇਤਨੀ ਗਰਮੀ।
ਹੂੰ, ਹੂੰ ਹੁੰ ਬਹੁਤ ਜਿਆਦਾ ਗਰਮੀ ਪੈਣ ਲੱਗ ਗਈ ਨਾ ਬਾਰਿਸ਼ ਵੀ ਨੀ ਹੋਈ ਗੀ। ਜੇ, ਥੋੜੀ ਮੋਟੀ ਬਾਰਿਸ਼ ਹੋ ਜਾਏ ਨਾ ਫੇਰ ਥੋੜਾ ਜਿਹਾ ਠੰਡਾ ਹੋ ਜੇ ਮੌਸਮ ਪਿੱਛੇ ਜੇ ਹੋਈ ਸੀ। ਕੁਛ ਦਿਨ ਠੰਢ ਰਹੀ ਸੀਗੀ, ਫੇਰ ਉਵੇਂ ਚੱਲ ਪਿਆ ਹੈਗਾ ਹੁਣ ਵੀ ਉਵੇਂ ਚੱਲੀ ਜਾ ਰਿਹਾ ਸਿਸਟਮ।
ਨਹੀਂ, ਸਾਡੀ ਵੀ ਹੋਈ ਸੀ ਕੱਲ ਹੋਈ ਸੀ ਬਟ। ਉਸ ਤੋਂ ਬਾਅਦ, ਧੁੱਪ ਨਿਕਲ ਗਈ ਇਤਨੀ ਕੜਕਦੀ।
ਨਹੀਂ, ਸਾਡੇ ਨੀ ਹੋਈ ਇੱਥੇ ਤਾਂ ਬਿਲਕੁਲ ਹੀ ਨੀ ਹੋਏਗੀ, ਅੱਜ ਥੋੜੀ ਬਦਲਵਾਈ ਜੀ ਹੈਗੀ ਆ, ਦੇਖੋ ਜੇ। ਕੋਈ ਹੁੰਦਾ ਹੈਗਾ ਸਿਸਟਮ ਦਾ?
ਹਾਂਜੀ।
ਬਾਰਿਸ਼ ਆ ਜਾਏ ਤਾਂ ਥੋੜ੍ਹਾ ਜਿਹਾ ਠੰਢਾ ਹੋ ਜਾਏਗਾ ਮੌਸਮ, ਬੱਚੇ ਵੀ ਖੇਲ ਲੈਣਗੇ ਹੁਣ ਬੱਚਿਆਂ, ਨੂੰ ਵੀ ਆਪਾਂ ਬਾਹਰ ਕੱਢਣ ਜੋੋਗੇ ਨੇ ਹੇਗੇ।
ਹਾਂ, ਇਹ ਵੀ ਹੈ ਬੱਚੇ ਵੀ ਬਾਹਰ ਜੋਗੇ ਠੀਕ ਹੈ।
ਉਹੀ ਹੈਗਾ, ਬੱਚੇ ਜਾਂਦੇ ਆ ਬਾਹਰ ਨੂੰ ਪਰ ਬੱਚਿਆਂ ਨੂੰ ਇਹ ਨੀ ਪਤਾ, ਨਾ ਵੀ ਗਰਮੀ ਬਹੁਤ ਆ ਬਾਹਰ। ਚਲੋ, ਠੀਕ ਆ ਦੀਦੀ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਗੱਲ ਕਰਕੇ।
ਹਾਂਜੀ, ਹਾਂਜੀ ਮੈਨੂੰ ਵੀ ਬਹੁਤ ਵਧੀਆ ਓਕੇ।
ਓਕੇ।